ਹੈਲੋ
ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਹੈ, ਤੁਸੀਂ ਸੁਣਾਓ
ਬਸ ਵਧੀਆ, ਮੈਂ ਬੈਠੀ ਸੀ, ਮੈਨੂੰ ਤੁਹਾਡੀ ਯਾਦ ਆਈ ਮੈਂ ਕਿਹਾ ਕਾਫੀ ਟਾਈਮ ਹੋ ਗਿਆ, ਗੱਲ ਨੀ ਕੀਤੀ
ਹਾਂਜੀ-ਹਾਂਜੀ, ਹਾਂ, ਮੈਂ ਵੀ ਕਰਦੀ ਪਈ ਸੀ, ਮੈਂ ਕਿਹਾ ਚਲੋ ਦੇਖਿਆ ਮੈਂ, ਫਰੀ ਹੈਗੇ ਨੇ ਤੇ ਕੋਲ ਕਰ ਲਈਏ ਹਾਂਜੀ-ਹਾਂਜੀ ਹਾਂ, ਚਲੋ ਵਧੀਆ ਕੀਤਾ ਜੇ ਅਸੀਂ ਬਸ, ਆਏ ਦੇ ਸੀ ਇੱਧਰ ਜਰਾ ਆਪਣੀ, ਚਾਚੀ ਘਰ
ਅੱਛਾ, ਅੱਛਾ ਛੁੱਟੀਆਂ ਕੱਟਣ
ਹਾਂ ਛੁੱਟੀਆਂ ਕੱਟਣ। ਹਾਂ, ਹਾਂ ਹੋ ਬਸ ਬੈਠੇ ਹੁਣੇ ਚਾਹ ਪੀ ਕੇ ਹਟੇ, ਤੇ ਲੇਟ ਹੋ ਗਈ ਅੱਜ।
ਅੱਛਾ, ਅੱਛਾ ਤੇ ਫਿਰ ਚਾਹ ਨਾਲ ਕੁੱਝ ਸਨੈਕਸ ਵੀ ਬਣਾਏ ਸੀਗੇ
ਹਾਂ-ਹਾਂ, ਨਹੀਂ-ਨਹੀਂ ਸਨੈਕਸ ਵਗੈਰਾ, ਹਾਂ। ਬਣਾਇਆ ਕੁਛ ਨੀ, ਬਸ ਹਾਂ ਸਮੋਸੇ ਲਿਆਂਦੇ ਸੀ, ਥੋੜੇ ਜਿਹੇ ਹਾਂ, ਚੋਮਿਨ ਵਗੈਰਾ, ਬੱਚੇ ਤੁਹਾਨੂੰ ਪਤਾ ਅੱਜ- ਕੱਲ ਖਾਂਦੇ ਬਾਹਰ ਦਾ, ਫਾਸਟ- ਫੂਡ
ਬਸ ਇਹੀ ਹੈਗਾ
ਹੁੰਦਾ, ਤਾਂ ਸਵਾਦ ਲੱਗਦਾ, ਹਾਂ
ਹਾਂਜੀ, ਅਸੀਂ ਖੁਦ ਪਰ ਅਸੀਂ ਘਰ ਬਣਾ ਲੈਂਦੇ ਹਾਂ, ਕੁਛ ਨਾ ਕੁਛ
ਹਾਂ।
ਹਾਂਜੀ ਬਸ, ਅਸੀਂ ਫੇਰ ਕੁੱਝ ਨਾ ਕੁੱਝ ਘਰ ਬਣਾ ਹੀ ਲੈਂਦੇ ਹਾਂ ਹਾਂਜੀ, ਹਾਂਜੀ। ਹੋਰ ਦੱਸੋ?
ਪਹਿਲਾਂ ਕਿਦੇ ਨਾਲ ਜਾਂਦਾ ਹੁਣ ਕਿਤੇ ਆਇਆ ਗਇਆ ਹੋਵੇ ਫੇਰ ਪਤਾ ਨੀ
ਹੈ ਹੀ ਦੇਖੋ, ਤੁਸੀਂ ਹੁਨ ਉੱਧਰ ਓ ਸਮਾਨ ਹੋ ਹੋਵੇ ਨਾ ਹੋਵੇ ਜੋ ਜਿਸ ਚੀਜ਼ ਬਣਾਉਣਾ ਹੋਵੇ ਨਾ ਹੋਵੇ ਸਾਨੂੰ ਨੀ ਪਤਾ ਨਾ।
ਹਾਂ। ਹਾਂ, ਘਰ ਸਾਰਾ ਕੁਛ ਹੁੰਦਾ ਸਾਡੇ ਕੋਲ। ਘਰ ਤੇ ਬਣਾ ਕੇ ਦਿੰਨਾ ਬੱਚੇ ਨੂੰ ਲਈ ਉਹਨਾਂ ਨੇ ਘਰ ਆਏ ਥੋੜੀਆਂ ਫਰਮੈਸ਼। ਮੇਸ਼ਾ ਹੁੰਦੀਆਂ ਨੇ ਕਦੀ ਇਹ ਖਾਣਾ, ਕਦੀ ਉਹ ਖਾਣਾ ਅਸੀਂ।
ਫਿਰ
ਬੱਚੇ ਹੇਲੋ, ਹਾਂ ਚਲੋ ਹੋਰ ਤੁਸੀਂ ਦੱਸੋ ਕੀ ਕਰਦੇ ਪਏ ਸੀ?
ਬਸ, ਰਾਤ ਦੀ ਰੋਟੀ ਦੀ ਤਿਆਰੀ ਕਰ ਰਹੇ ਸੀ ਅਸੀਂ ਤੇ। ਹੁਨ ਬਨਾਨੇ ਆ ਰਾਤੀ ਅਸੀਂ ਸੋਚ ਰਹੇ ਸੀ ਕੀ ਬਣਾਈਏ ਤੇ ਅਸੀਂ ਹੁਣ ਚੀਜ਼ ਚਿੱਲੀ ਬਣਾ ਰਹੇ ਸੀ ਗੇ ਮਿਲ ਕੇ। ਹਾਂਜੀ, ਹਾਂਜੀ ਮੈਂ ਕਿਹਾ ਰਾਤੀ ਦੇ ਬਸ ਆਪਾਂ ਡਿਨਰ ਦੀ ਤਿਆਰੀ ਕਰ ਰਹੇ ਸੀ ਗੇ।
ਹਾਂਜੀ ਹੋਰ, ਹਾਂਜੀ, ਹਾਂਜੀ ਆ ਰਹੀ ਆਵਾਜ਼ ਮੈਂ ਕਿਹਾ ਕੀ ਬਣਾ ਕੀ ਬਣਾ ਰਹੇ ਹੋ ਅੱਜ?
ਅੱਜ ਅਸੀਂ ਚੀਜ਼ ਚਿਲੀ ਬਣਾ ਰਹੇ ਹਾਂ ਬੱਚੇ ਕਹਿ ਰਹੇ ਸੀ ਗੇ। ਚੀਜ਼ ਚਿੱਲੀ ਬਣਾਓ ਹਾਂਜੀ ਉਹੀ ਫੇਰ ਅਸੀਂ ਵੈਸੇ ਬਸ, ਜਿਵੇਂ ਇਹ ਸਬਜ਼ੀਆਂ ਹੁੰਦੀਆਂ ਨੇ। ਇਹਨਾਂ ਨੂੰ ਫਰਾਈ ਕਰ ਕੇ ਉਸ ਤੋਂ ਬਾਦ ਬਸ ਉਹਨੂੰ ਫਰਾਈ ਕਰ ਲੈਣਾ ਉਸ ਤੋਂ ਬਾਅਦ ਬਿਸ ਯੂਟਿਊਬ ਤੋਂ ਅਸੀਂ ਦੇਖਿਆ ਸੀ ਗਾ ਵੈਸੇ ਦੇਖ ਕੇ ਉਸ ਹਿਸਾਬ ਨਾਲ ਬਸ। ਉਹ ਚ ਉਹੀ ਸੋਸ ਵਗੈਰਾ ਪਾਉਣੀ ਹੁੰਦੀ ਹੈ, ਓਰੀਗੈਨਾ ਵਗੈਰਾ। ਤੇ ਬਸ ਉਹਨੂੰ ਬਣਾ ਲਓ ਗ੍ਰੇਵੀ ਉਸ ਹਿਸਾਬ ਨਾਲ ਉਹਦੀ ਮਤਲਬ ਜਿਵੇਂ ਸਾਨੂੰ ਪਸੰਦ ਹੋਵੇ ਉਸ ਹਿਸਾਬ ਨਾਲ। ਬਣਾ ਲੋ ਗ੍ਰੇਵੀ ਬਣਾਉਣਾ, ਸੁੱਕਾ ਬਣਾਉਣਾ।
ਚਲੋ, ਤੁਸੀਂ ਕਿਹੜੀ ਬਣਾ ਰਹੇ ਹੋ ਗ੍ਰੇਵੀ ਆਲੀ ਸੁੱਕੀ?
ਗ੍ਰੇਵੀ ਵਾਲੀ।
ਹਾਂ, ਚ ਉਹ ਰੋਟੀ ਨਾਲ ਖਾਧੀ ਜਾਂਦੀ ਹੈ ਨਾ।
ਹਾਂਜੀ, ਹਾਂਜੀ ਫਿਰ ਰਾਤੀ ਓਈ ਰੋਟੀ ਜਿੰਨੇ ਰੋਟੀ ਖਾਉਣੀ ਹੈਗੀ ਉਹ ਰੋਟੀ ਉਹਦੇ ਨਾਲ ਹੀ
ਹਾਂ, ਹਾਂ, ਹਾਂ ਸਿੰਪਲ ਖਾ ਲੇ ਗਾ ਹਾਂ। ਉਹ ਤੇ ਹੈ ਇਦੇ ਨਾ ਚੌਮਿਨ ਵੀ ਬੜੀ ਸਵਾਦ ਲਗਦੀ ਏ। ਮਨਚੂਰੀਅਨ ਬਣਾ ਲੋ ਉਹਦੇ ਨਾਲ ਚਓਮੀਨ ਬੜੀ ਸਵਾਦ ਲੱਗਦੀ ਹੈ।
ਹਮ
ਮੈਂ ਕਿਹਾਂ ਮਨਚੂਰੀਅਨ ਬਣਾਓ, ਉਹਦੇ ਨਾਲ ਚੋਮਮੀਨ ਬੜੀ ਸਵਾਦ ਲੱਗਦ
ਹਾਂਜੀ, ਹਾਂਜੀ ਬਿਲਕੁਲ ਅਸੀਂ ਅ ਬਣਾਉਂਦੇ ਹਾਂ ਨਾ ਕਦੀ ਕਦਾਰ। ਅਸੀਂ ਮੋਮੋਸ ਵੀ ਬਣਾਉਦੇ ਹਾਂ ਨਾ ਘਰ। ਹਾਂਜੀ ਉਹਦੇ ਨਾਲ ਬਸ ਫੇਰ ਘਰ ਹੀ ਇਹ ਚੀਜ਼ਾਂ ਬਣ ਜਾਂਦੀਆਂ ਨੇ।
ਹਾਂ', ਉਹ ਤਾਂ ਵੈਸੇ ਘਰ ਦਾ ਫੂਡ ਸਭ ਤੋਂ ਬੈਸਟ। ਬਾਜ਼ਾਰ ਨਾਲੋਂ ਤੇ, ਬਾਜ਼ਾਰ ਦਾ ਪਤਾ ਨੀ ਕੀ ਕਿੱਦਾਂ ਦਾ? ਕਰਦੇ ਨੇ, ਕੀ ਪਾਉਂਦੇ ਨੇ, ਕਿੱਦਾਂ ਦੀਆਂ ਸਬਜ਼ੀਆਂ ਹੁੰਦੀਆਂ ਉਹਨਾਂ ਦੀਆਂ।
ਹੁਣ ਪਤਾ ਤੇਲ ਵੀ ਪਤਾ ਨੀ ਕਿੰਨਾ ਗੰਦਾ ਹੋਗਾ ਤਾਂ ਉਹਦੇ ਹਿਸਾਬ ਵੀ ਨ ਤੁਸੀਂ ਦੇਖੋ ਸਮੋਸੇ ਕਿੰਨੇ ਗੰਦੇੇ ਬੁਨਦੇ ਨੇ ਤੇਲ ਚ ਬਣਦੇ ਨੇ ਕਾਲੇ ਤੇਲ ਚ ਬਣਾ
ਹਾਂ, ਪਰ ਫੇਰ ਵੀ ਦੇਖੋ ਰੇਹੜੀਆਂ ਤੇ ਕਿੰਨਾ ਰਸ਼ ਹੁੰਦਾ ਹੈ। ਲੋਕਾਂ ਨੂੰ ਹਾਂ। ਬੱਚੇ ਫੇਰ ਇਹੀ ਚੀਜ਼ਾਂ ਅਸੀਂ ਘਰ ਬਣਾ ਕੇ ਦਿੰਦੇ ਆ ਤੇ ਬੱਚਿਆਂ ਨੂੰ ਸਵਾਦ ਨੀ ਲੱਗਦੀਆਂ।
ਨਹੀਂ ਨਹੀਂ, ਤੁਸੀਂ ਯੂਟਿਊਬ ਤੇ ਦੇਖ ਕੇ ਬਣਾਇਆ ਕਰੋ ਉਧਰੋ ਵੀ ਵਧੀਆ ਬਣਦੀਆਂ ਨੇ।
ਹਾਂ, ਨਹੀਂ ਯੂਟਿਊਬ ਤੋਂ ਤਾਂ ਵੈਸੇ ਦੇਖ ਕੇ ਮੈਂ ਬਣਾਉਂਦੀ ਹਾਂ ਕਈ ਵਾਰੀ ਹਾਂ। ਹਾਂ, ਚਲੋ ਹੋਰ ਬੱਚੇ ਤੁਹਾਡੇ ਠੀਕ ਨੇ?
ਹਾਂਜੀ ਬੱਚੇ ਠੀਕ ਨੇ, ਬਸ ਉਹਨੇ ਛੁੱਟੀਆਂ ਕੱਟ ਕੇ ਆਏ ਸੀ। ਵੀ ਸਾਰੇ ਘੁੰਮ ਫਿਰ ਕੇ ਆਏ ਨੇ ਬਾਹਰ ਮਸੂਰੀ ਗਏ ਸੀ, ਮਾਮੇ ਨਾਲ ਆਪਣੇ। ਹਾਂਜੀ -ਹਾਂਜੀ। ਬਸ ਹੁਣ ਫੇਰ ਕੇ ਆਏ ਅਸੀਂ। ਹਾਂ। ਬਸ ਸਾਡੇ ਹੈ, ਪੰਦਰਾਂ ਤਰੀਕ ਤੋਂ ਹੈ ਹੈ।
ਅੱਛਾ।
ਹਾਂਜੀ-ਹਾਂਜੀ। ਸਾਡੀ ਛੁ ਏਦਾਂ ਦੀ ਛੁੱਟੀਆਂ ਲੇਟ ਹੋਈਆਂ ਸੀ ਨਾ।
ਠੀਕ ਹੈ, ਠੀਕ ਹੈ। ਅੱਛਾ- ਅੱਛਾ।
ਹਾਂਜੀ -ਹਾਂਜੀ।
ਸਾਡੇ ਤੇ ਚਲੱਗ ਜਾਣੇਂ ਨੇ, ਪੰਜ- ਛੇ ਤੱਕ ਛੇ ਤੱਕ ਲੱਗ ਜਾਣੇ ਬੱਚਿਆਂ ਦੇ। ਹੂ
ਨਹੀਂ, ਇਹਨਾਂ ਦਾ ਲੇਟ ਹੋਇਆ ਸੀ ਸ਼ੁਰੂ, ਕਰਕੇ ਓਨਾ ਲੇਟ ਹੀ ਖੁੱਲਣਗੇ। ਕੁ ਵੈਸੇ ਵੀ ਗਰਮੀ ਦੇਖੋ ਕਿਨੀ, ਇਨੀ ਗਰਮੀ ਤਾਂ ਭੇਜ ਦਦਾ ਵੀ ਨੀ ਹੁੰਦਾ।
ਬੱਚਿਆਂ ਨੂੰ ਭੇਜਣ ਤੇ ਗਰਮੀ ਇੰਨੀ ਗਰਮੀ ਲੂ ਇੰਨੀ ਪੈਦੀ ਹੈ ਨਾ। ਬਾਹਰ ਨਿਕਲ ਕੇ ਦੇਖੋ ਤੁਸੀਂ ਇੰਨੀ ਗਰਮੀ ਹੈ ਬਹੁਤ ਜ਼ਿਆਦਾ। ਹਾਂ। ਆਪਣਾ ਖੁੱਦ ਨਿਕਲਣ ਦਾ ਦਿਲ ਨੀ ਕਰਦਾ ਬੱਚਿਆਂ ਨੂੰ ਕਿੱਥੋਂ ਭੇਜ ਦਾਂਗੇ।
ਸਹੀ ਗੱਲ ਹੈ। ਔਰ ਇੰਨੀ ਗਰਮੀ 'ਚ ਤੇਹੀ ਬੇਹਸ਼ ਹੁੰਦੇ ਨੇ, ਫੇਰ ਬਾਰ- ਵਾਰ ਫੋਨ ਆਉਂਦਾ ਸੁਕੁਲੋ ਵੀ ਇਹ ਲੈਣਾ। ਜੋ ਲੈਣਾ ਆ ਜਾ, ਵਸ ਚੰਗਾ ਨਾ ਹੀ ਭੇਜੋ।
ਹਾਂ। ਉਹ ਤੇ ਹੈ ਹੀ ਹੈ। ਪਰ ਸਕੂਲ ਵਾਲਿਆਂ ਨੂੰ ਵੀ ਚਾਹੀਦਾ ਸੀਗਾ ਨਾ, ਵੀ ਥੋੜੀਆਂ ਛੁੱਟੀਆਂ ਲੇਟ ਹੀ ਕਰਦੇ।
ਮ ਵੀ ਸਾਡੇ ਵਾਲਿਆਂ ਨੇ ਤਾਂਸੀ ਥੋੜੀ ਲੇਟ ਹੀ ਕੀਤਾ ਸੀਗਾ। ਇੰਨੀ ਕੁ ਗਰਮੀ ਸੀ। ਤੱਕ ਫਿਰ ਬਸ, ਇਹਨਾਂ ਨੇ ਵੀ ਬੱਚਿਆਂ ਨੇ ਵੀ ਬਿਆਸ ਨਦੀ ਵੀ ਮ ਨਹੀਂ ਹੋਈਆਂ ਸੀ ਥੋੜੀ ਲੇਟ ਹੋਈ ਸੀ ਐਂਡ ਦੇ ਟਾਈਮ ਤੱਕ ਹੋਈਆਂ ਸੀ। ਤੇ ਇਹਨਾਂ ਨੇ ਵੀ ਬੱਚਿਆਂ ਨੇ ਵੀ ਫਟਾਫਟ
ਐਂਡ ਵਿੱਚ ਸੀ। ਹਾਂ, ਪਰ ਖੋਲਦੇ ਕਈ ਸਕੂਲਾਂ ਵਿੱਚ ਖੋਲ ਦਿੰਦੇ ਨੇ ਨਾ ਜਲਦੀ। ਹਾਂ।
ਬਸ' ਇਹਨਾਂ ਦੇ ਵੀ ਹੋ ਹੀ ਗਿਆ ਸੀ। ਤੇ ਮੈਂ ਕਿਹਾ, ਪਹਿਲੇ ਬਸ ਤੁਸੀਂ ਆਪਣਾ ਕਰ ਲੋ, ਫਿਰ ਜਿੱਥੇ ਘੁੰਮਣ ਜਾਣਾ ਜਾਣਾ। ਪਹਿਲੇ ਫੇਰ ਆਪਣੇ ਮਾਮੇ ਦੇ ਘਰ ਗਏ ਨੇ ਆ, ਬੱਚੇ ਫਰ ਉਧਰ ਮਾਮਾ ਮ ਇਹਾਨ ਨੂੰ ਅੱਗੇ ਮਸੂਰੀ ਵਗੈਰਾ ਲੈ ਗ ਸੀ ਘੁੰਮਾਨ, ਘੁੰਮਾ ਫ ਆ ਕੇ ਲਇਆ ਫਿਰ ਇੱਧਰ ਜੋਛੋੜ ਕੇ ਗਿਆ ਵਾਪਿਸ।
ਹਾਂ। ਹੋਰ ਹੈ ਨਾਨੀ ਘਰ ਹੀ ਹੈ ਇਸ਼ ਕਰਦੇ ਬੱਚੇ ਜਿਆਦਾ।
ਹਾਂ, ਬਸ ਉੱਥੇ ਤਾਂ ਇਹਨਾਂ ਨੇ ਪੂਰਾ ਪੂਰਾ ਕੀਤਾ ਉੱਥੇ ਤੇ, ਇੱਥੇ ਇਹਨਾਂ ਨੂੰ ਫੋਨ ਨੀ ਮਿਲਦਾ ਚਲਾਉਣ ਨੂੰ। ਉੱਥੇ ਫ਼ੋਨ ਚਲਾਉਂਦੇ ਨੇ ਸਾਰਾ- ਸਾਰਾ ਟਾਈਮ। ਉੱਥੇ ਕੋਈ ਰੋਕਦਾ ਨੀ ਹੈ।
ਕਿੰਦੇ ਮਾਮੇ ਘਰ ਆਏ ਆ, ਨਾਨੀ ਘਰ ਆਏ ਆ, ਸੋਣ ਦੋ ਆਰਾਮ ਨਾਲ।
ਨਹੀਂ ਹੀ ਸਾਡੇ ਜੜੇ ਤੋਂ ਗੋਰਾ ਗੁਆਧ ਨੇ, ਇਹ ਪਤਾ ਕੀ ਕਰਦੇ ਨੇ। ਨਾਸ਼ਤਾ ਬਣਾਓ, ਬਣਾ ਤਾ ਨਾ, ਖਾਣਗੇ, ਫਿਰ ਦੁਬਾਰਾ ਸ ਜਾਣਗੇ ਫਿਰ ਰ ਉੱਠਣਗੇ ਇੱਕ ਵਜੇ। ਕਹਿੰਦੇ ਹ ਨਾ ਕ ਆਂਦੇ ਨਾ ਆਣ ਤੋਂ ਬਾਅਦ
ਸਾਡ ਰਾਤੀ- ਰਾਤੀ ਬੜੀ ਲੇਟ ਸੋਂਦੇ।
ਇਹ ਖੁੱਦ ਦੋ -ਦੋ, ਤਿੰਨ- ਤਿੰਨ ਵਜਾ ਦਿੰਦੇ ਨੇ ਕਹਿੰਦੇ ਵੀ ਆਪਾਂ ਹੁਣ ਆਏ ਆ। ਹੁਣ ਤੁਹਾਨੂੰ ਛੇੜੋ ਨਾ ਤੁਸੀਂ ਸਾਨੂੰ ਵੈਸੇ ਦਸ ਵਜੇ ਤੱਕ ਸਵਾ ਦਿੰਦੇ ਹੋ।
ਹਾਂ, ਉਹ ਤੇ ਹੈ ਹੀ ਤੇ ਨਾਨੀ ਘਰ ਐਸ਼ ਹੁੰਦੀ ਇਹਨਾਂ ਦੇ। ਬੱਚਿਆਂ ਦੀ
ਬਿਲਕੁਲ, ਵੀ ਉਹੀ ਮੈਂ ਤਾਂ ਹੀ ਕਿਹਾ ਮੈਂ ਕਿਹਾ ਪਹਿਲਾਂ ਆਪਣਾ ਹੋਮਵਰਕ ਕਰੋ, ਫਿਰ ਜਿੰਨੀ ਮਰਜ਼ੀ ਦਿਨ ਕੱਟ ਕੇ, ਫੇਰ ਨੀ ਮੈਨੂੰ ਚਿੰਤਾ
ਬਿਲਕੁਲ। ਹਾਂ, ਚਲੋ ਹੋਰ ਸਭ ਠੀਕ ਨੇਂ ਤੁਹਾਡੇ ਘਰ?
ਹਾਂਜੀ, ਹਾਂਜੀ, ਸਭ ਵਧੀਆ। ਤੁਸੀਂ ਦੱਸੋ ਤੁਹਾਡੇ ਘਰ ਠੀਕ ਨੇਂ।
ਹਾਂ ਸਭ ਠੀਕ ਨੇਂ, ਫਸਟ ਕਲਾਸ, ਵਧੀਆ ਵਧੀਆ। ਹਾਂਜੀ।
ਹੋਰ ਤੁਸੀਂ ਦੱਸੋ। ਤੁਸੀਂ ਕਦੋਂ ਆਣਾ ਇਧਰ? ਤੁਸੀਂ ਵੀ ਆਓ, ਸਾਡੇ ਚੱਕਰ ਲਾ ਕੇ ਜਾਓ।
ਹਾਂ ਹਾਂ, ਜ਼ਰੂਰ ਆਵਾਂਗੇ। ਬਸ ਹੋਰ ਰੁਕਲੇ ਥੋੜੇ ਦਿਨ ਬੱਚੇ ਐਸ਼ ਕਰ ਲੈਣ ਜਰਾ ਪੂਰੀ ਨਾਨੀ ਘਰ। ਫੇਰ ਦੇਰ ਬਾਅਦ ਹੀ ਚੱਕਰ ਲੱਗਦਾ ਬੱਚ ਬੱਚਿਆਂ ਦਾ। ਹਾਂ ਜ਼ਰੂਰ ਆਵਾਂਗੇ ਜੀ।
ਉਹੀ ਕਿਉਂਕਿ ਫੇਰ ਹੁਣ ਐ ਹੀ ਟਾਈਮ ਹੈਗਾ ਛੁੱਟੀਆਂ। ਹੈਜੋ ਇਸ ਤੋਂ ਬਾਅਦ ਤਾਂ ਦੇਖੋ ਫੇਰ ਕੋਈ
ਕਿੱਥੇ ਕਿਸੇ ਕਿਤੇ ਵੀ ਨੀ ਜਾਇਆ ਜਾਣਾ। ਠੀਕ ਐ ਨਾਂ।
ਸਾਰੇ ਬੱਚਿਆਂ ਦੇ, ਸਭ ਦੇ ਬੱਚਿਆਂ ਦੇ ਸਕੂਲ ਹੋਣਗੇਂ ਕਿੱਧਰ ਨੀਂ ਜਾਇਆ ਜਾਏਗਾ।
ਹਾਂ ਉਹ ਤੇ ਹੈ ਈ ਏ ਹੋਰ ਕੀ। ਹਾਂ ਬੱਚਿਆਂ ਦਾ ਬਸ ਏਦਾਂ ਹੀ ਐ।
ਬਿਲਕੁਲ ਜੀ ਬਿਲਕੁਲ।
ਹਂ, ਹਾਂਜੀ, ਚਲੋ ਹੋਰ ਬਸ ਫਸਟ ਕਲਾਸ। ਅਸੀਂ ਵੀ ਬੱਚਿਆਂ ਦੇ ਨਾਲ ਈ ਬਸ। ਇਧਰ-ਉਧਰ ਘੁੰਮਣੇ ਆ ਬੱਚਿਆਂ ਦੇ ਪੱਜ ਨਾਲ। ਹਾਂ।
ਕੀ ਮੈਂ ਤੁਹਾਨੂੰ ਇਸ ਟਾਈਮ ਸੁ਼ ਛੁੱਟੀਆਂ ਮਿਲੀਆਂ ਨੇ ਵੀ ਤਾਂ ਫਿਰ ਸਾਰੇ ਟਾਈਮ ਰਸੋਈ ਚ ਖੜਿਆ ਹੋਣਾ। ਮੈਂ ਵੀ।
ਸਵੇਰੇ ਉੱਠੋ ਪੰਜ ਵਜੇ ਫੇਰ ਉਹੀ ਕੰਮ ਕਰੋ ਬੱਚਿਆਂ ਦੇ ਨਾਲ। ਸਕੂਲ ਭੇਜੋ, ਇਹ ਕਰੋ ਨਾਸ਼ਤੇ ਹਾਂ ਹੋਰ ਇਨਾਂ ਪੇਕੇ ਆ ਕੇ ਤਾਂ ਉਦੀ ਛੁੱਟੀ ਹੋ ਜਾਂਦੀਆਂ ਨੇਂ ਫਿਰ। ਹੈਨਾਂ? ਹਾਂ, ਇਹ ਸਾਲ ਬਾਅਦ ਮਿਲਦੀਆਂ ਸਾਨੂੰ ਤੇ। ਸਾਨੂੰ ਵੀ ਸਾਲ ਬਾਅਦ ਮਿਲਦੀਆਂ ਨੇਂ।
ਉਹੀ ਤੇ ਬਾਕੀਆਂ ਦੀ ਤਾਂ ਸੰਡੇ ਦੀ ਹੋ ਜਾਂਦੀ ਐ, ਸਾਡੀ ਕਿੱਥੇ ਛੁੱਟੀ ਹੁੰਦੀ ਸਾਰਾ ਟਾਈਮ ਰੋਟੀ ਸਬਜ਼ੀ ਬਣਾਓ, ਯੇ ਕਰੋ।
ਪਾਣੀ ਚ ਹੋਰ ਹੋਰ, ਉਹ ਤੇ ਹੈ। ਹੋਰ ਕੀ? ਹਾਂਜੀ।
ਹਾਂਜੀ, ਹੋਰ ਦੱਸੋ ਤੁਸੀਂ?
ਵਧੀਆ ਵਧੀਆ ਚਲੋ, ਹਾਂਜੀ। ਠੀਕ ਐ ਜੀ, ਹਾਂਜੀ ਜੀ। ਸਤਿ ਸ਼੍ਰੀ ਅਕਾਲ, ਹਾਂਜੀ, ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਪਤਾ ਕੀ?